ਹੈਲੋ।
ਹਾਂਜੀ।
ਹਾਂਜੀ ਸਸ੍ਰੀ ਕਾਲ ਜੀ।
ਸਸੀ ਕਾਲ ਜੀ, ਕਿਵੇਂ ਓ?
ਬਸ ਵਦੀਆ, ਤੁਸੀਂ ਸੁਣਾਓ ਕੀ ਹਾਲ ਨੇ?
ਵਦੀਆ, ਓ। ਕੁਛ ਨਈ। ਬੈਠੇ ਆ।
ਹੋਰ ਨਾਸ਼ਤਾ ਵਗੈਰਾ ਹੋ ਗੇਆ।
ਹੂੰ ਹਾਂਜੀ, ਹੋ ਗੇਆ ਸੀ।
ਕੀ ਬਣਾਇਆ ਤੁਸੀਂ ਅੱਜ?
ਅਸੀਂ ਅੱਜ ਟਿੱਕੀ ਬਨਾਈ ਸੀ।
ਟਿੱਕੀਆ ਬਨਾਇਆ, ਵਾ ਜੀ ਵਾਹ। ਆਹ ਠੀਕ ਐ ਹਨਾ, ਘਰ ਹੀ ਬਨਾਲੋ। ਬਾਰ ਦਾ ਖਾਨ ਤੋਂ ਵਦੀਆ।
ਹੂੰ ਸਹੀ ਗੱਲ ਏ।
ਪਰ ਚੀਜ ਤੇ ਉਹੀ ਬਣਦੀ ਐ ਘਰ ਵੀਅ ਹਹ।
ਹੂੰ, ਘਰ ਅੱਛੀ ਬਣ, ਨਹੀਂ ਨਹੀਂ ਘਰ ਅ ਅੱਛੀ ਬਣਦੀ ਏ।
ਹਾਂ ਬਸ ਐ ਉਹ ਹੋ ਜਾਂਦਾ ਕਿ ਬਾਹਰ ਦਾ ਭਰੋਸਾ ਨਹੀ ਹੁੰਦਾ, ਉਹ ਕਿੱਦਾਂ ਬਣਾ ਰਹੇ ਨੇ, ਕਿਸ ਚੀਜ਼ ਚ ਬਣਾ ਰਹੇ ਨੇ।
ਹਾਂ ਹਰੋਂ ਬਸ ਇਹ ਹੋ ਜਾਂਦਾ ਨਾ ਕਿ ਬਾਹਰੋਂ ਦਾ ਪਤਾ ਨਹੀ ਹੁੰਦਾ। ਤੇਲ ਵਗੈਰਾ ਕਿੱਤਾ ਯੂਜ। ਕਰਦੇ ਨੇ।
ਹੂੰ ਪਰ ਕੁ ਕੁਛ ਵੀ ਕਰ ਲਓ ਇੱਕ ਗੱਲ ਤੇ ਹੈਗੀ ਸਵਾਦ ਤੇ ਬਾਰ ਚ ਹੀ ਆਂਦਾ।
ਹੂੰ ਐ ਤਾਂ ਹੈ ਪਰ ਫੇਰ ਵੀ ਘਰ ਦੀ ਚੀਜ਼ ਹੀ ਚੰਗੀ ਲੱਗਦੀ ਐ।
ਹਾਂ ਫੇਰ ਘਰ ਦੀ ਤੇ ਘਰ ਦੀ ਰਹਿੰਦੀ ਹੈ ਫਿਰ। ਤੇ ਹੋਰ। ਟੇਕਿਆ ਚਲੋ ਵਧੀਆ ਹੋਰ ਚਟਨੀ ਚਟਨੀ ਮਤਲਬ ਪਾ ਕੇ
ਹੈਂ।
ਮੈਂ ਕੇਆ ਚਟਨੀ ਵਗੈਰਾ ਪਾ ਕੇ ਬਣਾਈ ਆਂ ਤੁਸੀਂ ਅੱਜ
ਹਾਂ ਚਟਨੀ ਵਗੈਰਾ ਪਾ ਕੇ ਬਣਾਈ ਸੀ।
ਕੇੜੇ ਦੋਵੇਂ ਹਰੀ ਮਿੱਠੀ
ਨਈਂ-ਨਈਂ, ਹਰੀ ਬਣਾਈ ਸੀ ਮਿੱਠੀ ਮਿੱਠੀ ਨੀ ਬਣਾਈ ਅਸੀਂ ਤੁਆਨੂੰ ਮਿੱਠੀ ਨੀ ਚੰਗੀ ਲੱਗਦੀ, ਹੰਮ ਮਿਰਚਾਵਲੀ ਬਣਾਈ ਸੀ।
ਮਰਚਾ ਏਨਾ ਵਧੀਆ ਵਧੀਆ ਸਵਾਦ ਆ ਜਾਂਦਾ ਮਰਚਾਂਂ ਆਂਲੀ ਦਾ
ਹੁੰ। ਹੋਰ ਦੱਸੋ ਕੀ ਕਰ ਰਏ ਸੀ?
ਬਸ ਬੈਠੇ ਸੀ ਬਾਰ ਥੁੜਾ, ਬੋਰੀ ਵਗੈਰਾ ਵਿਛਾ ਕੇ ਆਂਈ ਆਂ।
ਅੱਛਾ-ਅੱਛਾ।
ਕੁੱਤੇ ਨੇ ਨਾ ਗਲੀਆਂ ਦੇ ਓਨਾਂ ਨੂੰ ਬੈਣ ਵਸੇ ਸਾਰੇ ਇਕੱਠੇ ਹੋ ਜਾਂਨੇ। ਸਾਰੇੇ ਕੱ ਕੱਠੇ ਹੋ ਕੇ ਮੇਰੇ ਕੋਲ ਆ ਜਾਂਦੇ ਨੇ।
ਹੂੰ, ਤਾਨੂੰ ਜਾਣਦੇ ਨੇ ਨਾ ਸਾਰੇ।
ਹਾਂ।
ਹੂੰ। ਤੁਆਨੂੰ ਜਾਣਦੇ ਨੇ ਨਾ ਸ ਸਾਰੇ ਇਸ ਲਈ।
ਹੂੰ। ਖਾਲੀ਼ਆ ਫੇਰ ਟਿੱਕੀਆਂ?
ਹਾਂ ਖਾ ਲੀਆਂ ਸੀ।
ਮੌਸ ਸ ਕੇਹੋ ਜਾ ਥ ਐਥੇ ਤਾਂ ਬੜੀ ਗਰਮੀ ਹੋਈ ਦੀ ਐ ਜੀ।
ਐਥੇ ਬਸ ਐਦਾਂ ਦਾ ਈ ਐਂ।
ਦੋ, ਤਿੰਨ ਦਿਨ ਪੈਲਾਂ ਹੋ ਗੇਆ ਸੀ ਮੋਸਮ ਚੰਗਾ ਹੋ ਗੇਆ ਸੀ। ਖਰਾ ਹੋ ਗੇਆ ਸੀ। ਤੇ ਹੁਨ ਫੇਰ ਓਹੀ, ਸਿਸਟਮ ਹੋ ਗੇਆ ਮੋਸਮ ਦਾ ਫੇਰ ਗਰਮੀ।
ਵੈਦਰ ਦੱਸ ਰੇਆ ਕਿ ਹੁਨ ਮਤਲਬ ਦੋ, ਤਿੰਨ ਦਿਨ ਬਾਰਿਸ਼ ਆਨੀ।
ਹਾਂ, ਬਾਰਿਸ਼ਾਂ ਨੀ ਹੋ ਰਹੀਆਂ ਨਾ ਇੱਕ ਵਾਰ ਬਾਰਿਸ਼ ਹੋਜੇ ਨਾ ਤੇ ਗਰਮੀ ਚ ਵੀ ਰਾਹਤ ਜੀ ਮਿਲ ਜਾਂਦੀ ਏ।
ਹਾਂ ਇਹ ਤਾਂ ਹੈ।
ਅਤੇ ਦੁਪਹਿਰੇ ਏਸੀ ਵੀ ਕੰਮ ਨੀ
ਹੈਂ।
ਮੈਂ ਕਿਹਾ ਦੁਪਹਿਰੇ ਤੇ ਇੱਥੇ ਏਸੀ ਵੀ ਕੰਮ ਨੀ ਕਰਦੇ ਇੰਨੀ ਧੁੱਪ ਹੁੰਦੀ ਏ। ਐਡੀ ਗਰਮੀ ਹੁੰਦੀ ਐ ਕਿ ਬਹੁਤ
ਸਹੀ ਗੱਲ ਹੈ।
ਅਰੇ ਔਖਾ ਹੁੰਦਾ ਫਿਰ ਬੱਚੇ ਟਿਕਦੇ ਨੀ ਬਗੈਰ ਏਤੋਂ ਗਰਮੀ ਬੜੀ ਖਾਂਦੀ ਆ ਉਹਨਾਂ ਨੂੰ
ਹਮ ਹੋਰ ਦੱਸੋ। ਹੋਰ ਕਿਹੜੀ ਕਲਾਸ ਚ ਔ
ਮੈਂ, ਮੇਰੀ ਤੇ ਬਸ ਦੇਖਿਆ ਅੱਗੇ ਕੋਈ, ਦੇਖੋ ਹੁਣ ਕਰਾਨੇ ਆ ਐਡਮਿਸ਼ਨ ਕਦੋਂ ਕਰਾਣਾ।
ਅੱਛਾ ਅੱਛਾ ਲੇ ਕਰਾਇਆ ਨ।
ਨਾ ਕਿੱਥੇ ਹਜੇ ਵੇਲ ਨਹੀਂ ਮਿਲਦਾ ਪਰ ਇਹ ਫਿਰ ਕਰਾਣਾ ਵੀ ਹੈਗਾ ਹੁਣ ਸਪੈਸ਼ਲ ਟਾਈਮ ਕੱਢਾਂਗੀ। ਕਿਸੀ ਰਹਿੰਦਾ।
ਤੁਹਾਡੇ ਕੋਲ।
ਆਪਣੇ ਲਈ ਵੀ ਬੜੀ ਟੈਮ ਕੰਮ ਕੱਢਣਾ ਤੇ ਤਾਂ ਹੁਣ ਵੀ ਹਾਂਗੀ ਸੀ ਖਾਤੇ ਤਿੰਨ-ਚਾਰ ਘੰਟੇ ਫਿਰ ਜਾਵਾਂਗੀ ਕਿੱਥੇ ਰਾਨ
ਹ ਹੋਰ ਕਿਹੜਾ ਕਿਹੜੀ ਸਟੀਮ ਸੀ ਤੁਹਾਡੇ ਕੋਲ ਪਲੱਸ ਟੂ ਚ।
ਮੇਰੇ ਕੋਲ ਪਲੱਸ ਟੂ ਵਿੱਚ ਆਰਟਸ ਸੀ।
ਆਰਟਸ ਅੱਛਾ।
ਹਮ ਆਰਟਸ ਹੋਈ ਪੋਲੀਟੀਕਲ ਵਗੈਰਾ
ਹੈਂ?
ਪੋਈ ਪੋਟੀਕਲ ਵਗੈਰਾ ਪੋਲਟੀਕਲ ਸਾਇੰਸ ਵਗੈਰਾ ਆਰਟਸ ਦਾ ਉਹੀ ਸੀਗਾ। ਹਰ ਲੋਕੀ ਕਹਿੰਦੇ ਨੇ ਕਿ ਆਸ ਸੌਖੀ ਹੁੰਦੀ ਪਰ ਹੁੰਦੀ ਨੀ ਇਨੀ ਸੌਖੀ
ਅੱਛਾ-ਅੱਛਾ
ਹਾਂ, ਉਹ ਕਰਦੇ ਕਰਦੇ ਉਹ ਆਪਣਾ ਜਨਮ ਤਿੱਥੀ ਭੁੱਲ ਜਾਂਦੀ ਕਿਹੜੀ ਹੈ ਸਨ ਯਾਦ ਕਰਦੇ, ਕਰਦੇ
ਅੱਛਾ-ਅੱਛਾ
ਬੜਾ ਔਖਾ ਹੁੰਦਾ ਹੈਗਾ
ਹ
ਸੁਣਾਓ ਘਰ ਚ ਸਭ ਵਧੀਆ।
ਹੁੰ ਵਧੀਆ ਨੇ ਸਭ ਤੁਸੀਂ ਦੱਸੋ।
ਬੱਸ ਸਭ ਵਧੀਆ ਹੁਣੇ ਸਿਲੰਡਰ ਵਾ ਭਾਈ ਆਇਆ ਸੀਗਾ ਸਿਲੰਡਰ ਦੇ ਕੇ ਗਿਆ ਸੀ ਹੁਣ ਤੇ ਘਰ ਆ ਰਹੇ ਨੇ ਪਹਿਲਾਂ ਤੇ ਬੜਾ ਔਖਾ ਸੀਗਾ। ਬੜਾ ਬੁਰਾ ਹਾਲ ਹੋ ਗਿਆ ਸੀ। ਉਵੇਂ ਲੋਕਾਂ ਨੇ ਜ਼ਿਆਦਾ ਹਵਾ ਫੈਲਾਈ ਹੋਈ ਸੀ। ਪਹਿਲਾਂ ਸਵੇਰੇ ਘਰੋ ਨਿਕਲਨਾ ਛੇ ਵਜੇਂ ਉਥੇ ਲਾਈਨ ਲਗਣਾ ਫੇਰ ਕਿਤੇ ਦਸ-ਬਾਰਾਂ ਵਜੇ ਜਾ ਕੇ ਸਿਲੰਡਰ ਮਿਲਣਾ।
ਹੁੰ ਇਹ ਤਾਂ ਹੈ।
ਉਹ ਵੀ ਮਿਲ ਗਿਆ ਤੇ ਮਿਲ ਗਿਆ ਨੀ ਤੇ ਉਹ ਵੀ ਦਿਨ ਖਰਾ ਅਬ ਨਾ ਕੁਛ ਨਾ ਖਾਣਾ, ਪੀਣਾ
ਤੇ ਹੋਰ ਅਗਰ ਨਾ ਮਿਲੇ ਫਿਰ, ਮਤਲਬ ਬਲੈਕ ਚ' ਲੈਣਾ ਪੈਂਦਾ ਏ
ਹਾਂ, ਬਲੈਕ ਚ' ਇਨਾ ਤਿੰਨ- ਤਿੰਨ ਹਜ਼ਾਰ ਦੇ ਆ ਰਏ ਸਿਲੰਡਰ
ਹੁੰ ਪੱਚੀ ਦੋ ਸਾਂ ਕਰਕੇ ਸੀ
ਓਹੀ ਤੇ ਕਿੱਥੋਂ ਇੰਨਾ ਕਰੇਗਾ ਕੋਈ ਬੰਦਾ, ਅਰੇ ਬੜ ੜਾ ਬੁਰਾ ਹਾਲ ਹੋ ਗਿਆ ਸੀਗਾ ਵਿੱਚ ਚੇ
ਹਾਂ---ਸ
ਇੱਥੇ ਦੇ ਕੋਲਰ ਬੰਦ ਹੋ ਗਏ ਹਨ। ਕਿਓੰਕਿ ਜਿਹ ਹੋਸਟਲ ਵੀ ਇਹੱਨੇ ਵੱਡੇ ਕੋਲਜ ਮੇਰੇ ਨਾਲ ਹੋਸਟਲ ਵੀ ਨੇ ਓਹਨਾਂ ਦੇ ਰੂਮਸ ਜਰਾ ਜੀ ਵੀ ਓਹ ਓਹ ਹੈਗੀਏ ਓਹਨਾਂ ਦੀ ਫੈਸਲਿਟੀ ਵਗੈਰਾ, ਜਿਹੜੇ ਵੱਡੇ ਕਲੇਜ ਜਿਥੇਂ ਕਿ ਜਿਹੜੇ ਬੱਚੇ ਬਾਹਰੋਂ ਆਂਦੇ ਨੇ ਪੜ੍ਹਨ ਓਹਨਾਂ ਲਈ ਤੇ ਓਹਨਾਂ ਸਾਰੇ ਕਾਲੇਜ ਵਗੈਰਾ ਬੰਦ ਹੋ ਗਏ ਸੀ, ਨਾ ਕਿਓਂਕਿ ਹੋਸਟਲ ਵਗੈਰਾ ਓਹਨਾਂ ਨੂੰ ਖਾਣ-ਖੁਣ ਨੂੰ ਦੇਣਾ ਹੁੰਦਾ ਵੱਡੇ ਸਿੰਲਡਰ ਕਿਸੇ ਨੂੰ ਮਿਲ
ਹਾਂ ਇਹ ਤਾਂ ਹੈ
ਤੇ ਓ ਬਲੈਕ ਇੰਨੇ ਮਹਿੰਗੇ ਪੈ ਰਹੇ ਸਨ ਤੇ ਉਹਨਾਂ ਦੀ ਵੀ ਛੁੱਟੀਆਂ ਵਗੈਰਾ ਕਰਾਈਆਂ ਸਨ ਅਤੇ ਕੋਲੇਜ ਵਿੱਚ
ਅੱਛਾ ਹੋਰ ਦੱਸ।
ਬਸ ਪਹਿਲਾਂ ਹੀ ਭਰਵਾ ਕੇ ਰੱਖ ਲਏ ਉਹਨੇ।
ਹਾਂ ਤੇ ਨੌ ਦਸ ਸਿਲੰਡਰ ਰੱਖੇ ਹੋਏ ਸਿਰ ਸ਼ੀਸ਼ੇ ਦਾ ਘਰ ਬਣਿਆ ਹੋਇਆ ਸੀਂ, ਗੈਸ ਵਾਲੇ ਸ਼ੀਸ਼ੇ ਲੱਗੇ ਹੋਏ ਸੀ ਤੇ ਆਟੋਮੈਟਲੀ ਲੋ ਰੱਖਿਆ ਹੋਇਆ ਸੀਗਾ। ਕਿਵੇ? ਕੋਈ ਬੰਦਾ ਬੂਹੇ ਤੇ ਜਾਏਗਾ, ਤਾਂ ਹੀ ਬੂਹਾ ਖੁੱਲੇਗਾ ਐਵੇਂਈ ਖੁੱਲ੍ਹੇਗਾ ਨਹੀਂ। ਤੇ ਉਹ ਕੀ ਹੋਇਆ ਸਿਲੰਡਰ ਫਟਿਆ, ਇੱਕ ਫਟਿਆ ਨੋ ਦੇ ਨੋ ਫੱਟ ਗਏ ਨਾਲ, ਬੂਹਾ ਵੀ ਨੀ ਖੁੱਲਿਆ ਤੇ ਕੀ ਬਾਹਰ ਭੱਜਣੋਂ ਕੋਲ ਜਾਂਦੇ ਤਾਂ ਹੀ ਖੁੱਲਦਾ, ਉਹ ਗੈਸ ਖੁੱਲੇ ਸਿਲੰਡਰ। ਇਹ ਹਾਂ ਹੁੰਦਾ ਇੰਨਾ ਇੰਨਾ ਹੋਇਆ ਪਿੱਛੇ, ਸਿਲੰਡਰ ਵਗੈਰਾ ਦਾ ਕਿ ਕੁਛ ਕਹਿ ਨਹੀਂ ਸਕਦੇ, ਹੱਦ ਨੀ
ਹਾਂ, ਐ ਤਾਂ ਹੈ। ਪਰ ਲੋਕੀ, ਥੋੜਾ ਲਾਲਚ ਕਰ ਜਾਂਦੇ ਨੇ।
ਹਾਂ, ਹੁਨ ਵੀ ਤੇ ਲੋਕੀ ਰੈਂਦੇ ਈ ਪਏ ਨੇ ਹੁਣ ਵੀ ਤੇ ਓਹੀ ਚੀਜ਼ ਆ ਹੁਣ ਕੋਈ ਲੈਣਾ ਲੂਣਾ ਨੀ ਹੈਗੀਆ।
ਸਾਡੇ ਐਥੇ ਤਾਂ ਐਦਾਂ ਹੋ ਗੇਆ ਸੀ, ਜਿਵੇਂ ਸੇਲੰਡਰ ਦੀ ਛੋਟੇ ਧੋਰੀ ਸੀ ਨਾ, ਤੇ ਐਨਾਂ ਨੇ ਚੂਲੇ ਚੁੱਲੇ ਬਾਲਦੇ ਸੀ, ਜਿਵੇਂ ਪਿਛਲਾ ਜਮਾਨਾ ਆ ਗੇਆ ਨਾ ਐਵੇਂ
ਆਹੋ, ਆਪਾਂ ਵੀ ਇੱਕ ਦੋ ਵਰੀ ਚੁੱਲ੍ਹੇ ਤੇ ਰੋਟੀ ਬਣਾਈ ਆ। ਪਰ, ਐ ਵੇ ਕੀ ਸੁਵਾਦ ਆ ਗੇ ਕਿਆ ਸੀ, ਓਸੇ ਟੈਮ ਨਾ
ਤੇ ਹੋਰ ਝੂਲੇ ਜੇ ਸਵਾਦ ਨੀ ਹੈਗਾ, ਕਿਤੇ
ਹਾਂ, ਆਸੀਂ ਹੁਣੇ ਪਿੱਛੇ ਸਿੰਧੀ ਕੜੀ ਬਣਾਈ ਸੀਗਾ ਹਾਂ, ਪੈਲਾਂ ਚੁੱਲੇ ਤੇ ਬਣਾਂਦੇ ਸੀ ਨਾ ਕੋਈ ਬਿਮਾਰ ਪੈਂਦਾ ਸੀ, ਨਾ ਕੁਛ ਨਾ ਕੁਛ ਹੂੰ ਹੁਣੇ ਵੀ ਅਸੀਂ ਦੋ ਤੇਂਨ, ਦੋ ਤੇੰਨ ਦਿਨ ਹੋਏ ਨੇ, ਅਸੀਂ ਪੈਲਾਂ ਓਦਾ ਬਣਾਇਆ ਸੀ ਇੱਟਾਂ ਦਾ, ਤੇ ਫੇਰ ਮੰਮੀ ਨੇ ਕੇਆ ਬਈ ਇੱਟਾਂ ਚ ਕਾਰ ਨੇ ਅੱਜ ਕੱਲ੍ਹ ਦੀਆਂ ਇੱਟਾਂ ਵੇ ਤੂੰ ਦੂਜਾ ਚੁੱਲਾ ਲੈ ਕੇ ਆ ਮਿੱਟੀ ਦਾ, ਫੇਰ ਮੈਂ ਓ ਲੈ ਕੇ, ਫੇਰ ਓਰ ਤੇ ਰੋਟੀ ਬਣਾਈ ਹੁਣੇ ਸਿੰਧੀ ਕੜੀ ਬਣਾਈ ਸੀਗੀ ਅਸੀਂ ਪਿੱਛੇ ਚੁੱਲੇ ਤੇ, ਬੜੀ ਕਾੜਕੇ ਕੜ ਕੇ ਬੜੀ ਸਵਾਦ ਲੱਗ੍ਹੀ।
ਅੱਛਾ! ਅਸੀਂ ਵੀ ਅਸੀਂ ਵੀ ਹੁਣ ਕੜੀ ਪਕੌੜਾ ਬਣਾਨ ਲੱਗੇਆਂ।
ਅਰੇ ਵਾਹ! ਹੂਂ ਹੂਂ ਵਧੀਆ। ਤੇ ਬੜ੍ਹਾ ਸਵਾਦ ਜੇਆ ਆਂਦਾ ਓਦੇ ਤੇ ਨਾ, ਮਤਲਬ ਓਦੇ ਵਿਚ ਚੁੱਲੇ ਵਗੈਰਾ ਤੇ ਬਣਦੀ ਆ ਉਥ ਤੇ ਰੋਟੀਆਂ ਨੀ ਸਿਕੀਦੀਆਂ, ਥੱਲੇ ਸੁਵਾਹ ਦੇ ਉੱਤੇ।
ਹੰਮ।
ਸਵਾਦ ਲੱਗਦੈ। ਅਲੱਗ ਈ ਸਵਾਦ ਹੈਗਾ ਐ ਗੈਸ ਤੇ ਨਈਂ ਓਦਾ ਏਨਾ ਆਂਦਾ।
ਹੂਂ ਗਰਮੀ ਬੋਤੀ ਹੋਈ ਆ।
ਹਾਂਮ।
ਤੇ ਅਸੀਂ ਤਾਂ ਸ਼ਬੀ-ਸ਼ਬੀਲ ਬਣਾ ਕਿ ਪੀ ਲਈ ਸੀ
ਵਧੀਆ ਆਂਹ ਉਹਦੇ ਨਾਲ ਬੜਾ ਸਕੂਨ ਜਾ ਮਿਲਦਾ ਏ। ਠੰਡਾ ਕੁ- ਹੋਵੇ ਨਾ ਤੇ ਬੜਾ ਓਹਦੇ ਨਾਲ ਸਕੂਨ ਜਿ, ਬਸ ਵੇਖਣੀ ਆ ਮੈਂ ਮੈਂ ਵੀ ਕੁਛ ਬਣੌਨੀਆ ਦਿਆ ਬੱਚਿਆਂ ਨੂੰ ਬਣਾ ਕੇ ਜਰੂਰੀ ਏ। ਭਈ ਬਣਾ ਠੰਡ ਵਿੱਚ ਗਰਮੀ ਚ ਹੋਰ ਕੀ ਕੁਛ ਹੈ ਵੀ ਨਾ ਗਰਮੀ ਚ ਦਿਨ ਰਾਤ ਮਿਲੇ।
ਹਾਂ। ਸਹੀ ਗੱਲ ਏ।
ਜਗ ਤੇ ਬਰਫ਼ ਸਿੱਧਾ ਅਸਰ ਕਰਦੀ ਏ।
ਤੇ ਬਰਫ਼ ਗਰਮ ਵੀ ਤੇ ਹੁੰਦੀ ਏ ਫਿਰ ਐਵੇਂ ਇ ਲੱਗਦੀ ਓਹ ਠੰਡੀ ਬਲਮ ਗਲਮ ਹਾਂ ਤਹਸੀਲ ਗਰਮ ਹੋੰਦੀ ਓਹਦੀ
ਠੀਕ ਏ। ਦੇਖੋ ਦਿੰਣੀਆ ਬਣਾ ਕੇ ਇਹਨਾਂ ਨੂੰ ਕੁਛ। ਗਰਮੀ ਤੋਂ ਥੋੜਾ ਮਾੜਾ ਬਸ ਇਕ
ਹੂ।
ਹੋਰ ਬਸ ਵਧੀਆ। ਸਭ ਵਧ ਧੀਆ। ਸਭ ਵਧੀਆ।
ਹੋਰ ਦੱਸੋ
ਬਸ ਵਧੀਆ ਭੈਣ ਨੇ ਮੇਰੀ ਮੰਮੀ ਨੇ ਭੈਣ ਨੇ ਕੱਪੜੇ ਕਿਓੰ- ਇਹਨੇ ਸੀਨੋ ਸੇ ਖਲੇਰਾ ਖਲੋਰਾ ਬੜਾ ਪਿਆ ਹੋਇਆ ਸਿਗਾ ਤੋ ਓ ਸਾਂਭਿਆ
ਅੱਛਾ ਚਲੋ ਕਰਦੇ ਆਂ ਫਿਰ ਗੱਲ
ਜੀ ਹਾਂਜੀ ਵਧੀਆ ਵਧੀਆ-ਠੀਕ ਠੀਕ
ਹਾਂਜੀ, ਚਲੋ ਠੀਕ ਏ ਫਿਰ, ਫਿਰ ਕਰਦੇ ਆ ਗਲ
ਹਾਂਜੀ ਹਾਂਜੀ
ਠੀਕ ਹੈ ਜੀ।
ਠੀਕ ਐ ਜੀ ਓਕੇ ਓਕੇ।